ਹੈਲੋ
ਹਾਂਜੀ ਸਤਿ ਸ੍ਰੀ ਅਕਾਲ ਜੀ
ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ
ਵਧੀਆ ਵਧੀਆ ਤੁਸੀਂ ਸੁਣਾਓ ਕੀ ਕਰਦੇ ਪਏ ਹੋ
ਬਸ ਮੈਂ ਹੁਣੇ ਆਈ ਸੀ ਹੁਣ ਮੈਂ ਆ ਕੇ ਬੈਠੀ ਸੀ ਤੁਹਾਡਾ ਫੋਨ ਆ ਗਿਆ
ਅੱਛਾ ਅੱਛਾ ਬਸ ਮੈਂ ਵੀ ਕਿੰਨਾ ਟਾਈਮ ਹੋ ਗਿਆ ਸੀ ਤੁਹਾਡੇ ਨਾਲ ਗੱਲ ਹੀ ਨੀ ਹੋਈ ਇੰਨਾ ਦਿਨ ਹੋ ਗਏ ਸੀ ਮੈਨੂੰ ਮੈਂ ਕਿਹਾ ਚਲੋ ਯਾਰ ਭੈਣ ਜੀ ਨੂੰ ਫੋਨ ਕਰੀਏ ਬੜੇ ਟਾਈਮ ਹੋ ਗਿਆ ਮੈਂ ਰੋਜ਼ ਸੋਚਦਾ ਸੀ ਕੱਲ ਕਰੂਗਾ ਕੱਲ ਕਰੂਗਾ ਅੱਜ ਮੈਂ ਕਿਹਾ ਚੱਲ ਕਰ ਹੀ ਲਾ ਮੰਨਾ
ਵਧੀਆ ਕੀਤਾ ਜੇ।
ਔਰ ਕੀ ਕਰਦੇ ਪਏ।
ਸਗੋਂ ਮੈਨੂੰ ਇੱਕ ਬੰਦਾ ਤੁਹਾਡੇ ਬਾਰੇ ਪੁੱਛਦਾ ਪਿਆ ਸੀ।
ਅੱਛਾ ਵਾਹ ਬਈ ਵਾਹ ਕੌਣ ਪੁੱਛਦਾ ਸੀ?
ਹਾਂਜੀ ਜਿਵੇਂ ਅ-ਓਨੇ ਜਿਵੇਂ ਸੂਟ ਵਗੈਰਾ ਸਟਿਚ ਕਰਾਣੇ ਸੀ ਨਾ, ਮੈਂ ਕਿਆ ਹੈ ਮੇਰੇ ਕੋਲ ਟੇਲਰ ਇੱਕ ਬਹੁਤ ਅੱਛੇ ਸਟਿਚਿੰਗ ਕਰਦੇ ਨੇ ਨਾ।
ਅੱਛਾ ਅੱਛਾ।
ਹਾਂਜੀ। ਨਹੀਂ ਹਾਂਜੀ, ਅੱਜ ਨਾ ਹਾਂ ਆਜ ਨਾ ਮੈਂ ਗੱਲ ਕੀਤੀ ਸੀ ਉਹਨਾਂ ਨੂੰ ਕਹਿੰਦੇ ਸੀ, ਕੋਈ ਨੀ ਮੈਂ ਤਾਨੂੰ ਇੱਕ ਕੱਲ ਸੂਟ ਦੇ ਦਾਂਗੀ ਤੇ ਤੁਸੀਂ ਮੈਨੂੰ, ਇੱਕ ਮੈਨੂੰ ਸੂਟ ਮੈਨੂੰ ਮੈਨੂੰ ਸਟਿਚ ਕਰਵਾ ਦੇਣਾ, ਕੋਈ ਨਾ ਮੈਨੂੰ
ਹਾਂ ਮੇਰਾ ਨਾ ਥੋੜਾ ਕੰਮ ਨਾ ਢਿੱਲਾ ਈ ਚੱਲਦਾ ਪਿਆ ਸ ਤੁਆਨੂੰ ਸਹੀ ਦੱਸਾਂ ਕਿਸੇ ਨੂੰ ਕਹਿਣਾ ਨਾ, ਮੈਨੂੰ ਥੋੜ੍ਹੀ ਅ ਸ਼ਰਮ ਵੀ ਆਂਦੀ ਐ, ਕਿਉਂਕਿ ਪਤਾ ਕੀ ਪਹਿਲੇ ਤੇ ਮੇਰਾ ਨਾਮ ਸੀ ਬੜਾ ਤੇ ਤੁਆਨੂੰ ਪਤਾ, ਮੈਂ ਟੇਲਰ ਵਗੈਰਾ ਹਟਾਤੇ ਨੇ ਨਾ ਤੇ ਹੁਣ ਕੰਮ ਹੁਣ ਘੱਟ ਗਿਆ ਬੜਾ। ਕਿਉਂਕਿ ਮੈਨੂੰ ਲੱਗਦੈ ਮੇਰੇ ਜਿਹੜੇ ਕਸਟਮਰ ਸੀ, ਉਹ ਟੇਲਰਾਂ ਸ਼ਾਇਦ ਸਵਾਣ ਲੱਗ ਗਏ ਨੇ ਬਾਹਰੋਂ ਬਾਰ। ਤੇ ਤੁਸੀਂ ਇੱਕ ਕੰਮ ਕਰਨਾ, ਤੁਸੀਂ ਪਲੀਜ਼ ਤੁਸੀਂ ਨਾ ਉਹਨਾ ਨੂੰ ਲੈ ਈ ਆਣਾ ਕੱਲ
ਨਹੀਂ ਉਹ ਆਪ ਤਾਂ ਨੀ ਆਣਗੇ, ਉਹ ਮੈਨੂੰ ਸੂਟ ਫੜਾ ਦਣ ਗੇ। ਜਿੱਥੇ ਜਿੱਥੇ ਮੈਂ ਕੰਮ ਕਰਨੀ ਆ ਨਾ। ਓਥੇ ਮੇਰੇ ਨਾਲ ਈ ਸਟਾਫ ਲੱਗ ਬਦੈ
ਅੱਛਾ ਅੱਛਾ। ਦੇਖੋ ਤੁਹਾਡੇ ਤੇ ਬੜੀ ਮਿਹਰਬਾਨੀ ਹੋਏਗੀ, ਤੁਹਾਡੀ ਬਹੁਤ
ਕੈਂਦੇ ਸ ਕੈਂਦੇ ਸਾਨੂੰ ਸ-ਕ-ਕੈਂਦੇ ਸਾਨੂੰ ਤ-ਅ ਕੈਂਦੇ ਸਾਨੂੰ ਤਾ ਟੇਲਰ ਮਿਲ ਜੇਗੇ ਤ ਕੁ ਚੱਲਦਾ। ਮੈਨੂੰ ਕੋਈ ਨੀ ਮੈਂ ਤਾਡੀ ਗੱਲ ਕਰਾ ਦਾਂਗੀ
ਹਾਂਜੀ ਤੁਹਾਡੀ ਵਾਜ਼ ਨਾ ਥੋੜ੍ਹੀ, ਦੂਰੋਂ ਆ ਰ
ਮੈਂ ਕਿਆ ਮੈਂ ਕਿਉ ਸਾ ਮੈਨੂੰ ਕੈਂਦੇ ਸੀ ਕਿ ਸ ਸਾਨੂੰ ਕੋਈ ਟੇਲਰ ਨੀ ਮਿਲ ਰਿਹਾ ਚੱਜ ਦਾ।
ਅੱਛਾ ਅੱਛਾ।
ਹਾਂ ਤੇ ਮੈਂ ਕਿਆ ਕੋਈ ਨੀ ਮੈਂ ਤੁਹਾਨੂੰ ਮਿਲਵਾਂਦਾਂਗੀ ਤੇ ਕੈਂਦੇ ਮੈਂ ਤਾਂ ਔਖੈ, ਮੇਰਾ ਆਣਾ ਤੁਸੀਂ ਐਂਵੇ ਕਰਨਾ, ਕਲ ਮੈਂ ਫਿਟਿੰਗ ਲੈ ਆਵਾਂਗੇ, ਆਪਣੇ ਸੂਟ ਦਾ ਨਾਪਾ। ਤੇ ਇੱਕ ਸੂਟ ਦੇ ਦਾਂਗੇ ਤੁਆਨੂੰ। ਇੱਕ ਸੂਟ ਪੈਲੇ ਸਟਿਚਿੰਗ ਕਰਕੇ ਵੇਖ ਦੇਖਣ ਚ ਮੈਨੂੰ ਫਿਟਿੰਗ ਵਧੀਆ ਆਏ, ਫਿਰ ਮੈਂ ਉਹਨਾਂ ਕੋਲ ਈ ਕੰਟੀਨਿਊ ਕਰ ਲਾਂਗੀ।
ਬਿਲਕੁਲ ਜੀ ਬਿਲਕੁਲ। ਚਾਰਜਿਸ ਦੇਖੋ ਮੈਂ ਤੁਆਨੂੰ ਸਹੀ ਦੱਸਾਂ, ਵੈਸੇ ਤੇ ਮੇਰੇ ਸਿੰਪ ਲ ਸੂਟ ਦੇ ਨਾ ਆਪਣਾ ਸਾਢੇ ਤਿੰਨ ਸੌ ਰੁਪਏ ਸਟਿਚਿੰਗ ਹੈ ਹਨਾ ਪਰ ਮੈਂ ਇੱਕ ਗੱਲ ਕਵਾਂ ਕੇ ਮੈਂ ਤੁਹਾਡੇ ਕਰਕੇ ਨਾ ਢਾਈ ਸੌ ਲੈ ਲਵਾਂ ਠੀਕ ਹੈ
ਵੈਸ ਤਾਂ ਵਧੀਆ ਵੈਸੇ ਬਿਯੁਟੀਕ ਤੇ ਵੀੰ ਇਨੇ ਹੀ ਮੈਨੂੰ ਦੱਸ ਚਸੀ ਕਹਿੰਦੇ ਚਾਰ ਸੌ ਸਿੰਪਲ ਸੂਟ ਦੀ ਤੇ ਮੈਂ ਫਿਰ ਹਾਈ ਫਾਈ ਬਿਊਟੀ ਤੇ ਮੈਂ ਜਾਂਦੀ ਨੀ ਸੀ ਬਹੁਤ ਮਹਿੰਗਾ ਪੈਂਦਾ ਮੈਂ ਸਿੰਪਲ ਮਤਲਬ ਟੇਲਰ ਕੋਲ ਸੁਆਨੀ ਟੇਲਰ ਮੈਨੂੰ ਕੋਈ ਮਿਲ ਨੀ ਰਿਹਾ ਚੱਜ ਦਾ
ਅੱਛਾ ਬਸ
ਮੈਂ ਤਾਨੂੰ ਮੈਲੋਂ ਆ ਜਾਂਗੀ
ਪਲੀਸ ਇਹ ਕੰਮ ਹੈ ਇਹ ਕੰਮ ਕਰ ਦਿਓ ਤੁਸੀਂ ਮੇਰਾ ਤੁਹਾਡੀ ਬੜੀ ਮਿਹਰਬਾਨੀ ਹੋਏਗੀ
ਬਾਕੀ ਹੋਰ ਕੀ ਕਹਿੰਦੇ ਨ ਤੁਸੀ ਬਾਕੀ ਡਿਜ਼ਾਈਨਰ ਵਗੈਰਾ ਕੱਪੜੇ ਕਹਿੰਦੇੋ ਸੀ ਨਾਲ ਥੋੜੇ
ਸਲਵਾਰ ਅਸੀਂ ਬੜੀਆਂ ਬਣਾਈਆਂ ਨੇ ਪਤਾ ਭੈਣ ਜੀ ਪਿੱਛੇ ਨਾ ਸਾਡੇ ਇੱਥੇ ਫੈਸ਼ਨ ਬੜਾ ਆ ਗਿਆ ਸੀ
ਹਾਂ ਮੈਂ ਆਪ ਸੁਆਏ ਨੇ ਕਪੜੇ ਫਰਸ਼ੀ ਸਲਵਾਰ ਆਲੀ
ਮੈਂ ਕਿਹਾ ਤਵਾਂਨ ਜਦ ਬੜੇ ਨੇ ਮੇਰਾ ਖਿਆਲ ਮੈਂ ਤੁਹਾਡੀ ਫੋਟੋ ਵੇਖੀ
ਅੱਛਾ ਹਾਂਜੀ ਹਾਂਜੀ ਹਾਂਜੀ ਪਰ ਸਾਰੇ ਹੀ ਉਹ ਕਹਿੰਦੇ ਨੇ ਤੁਹਾਨੂੰ ਬੜਾ ਜਚਦੇ ਨੇ ਕੱਪੜੇ ਪਾਏ ਨ।
ਹਾਂ ਬੜਾ ਸੋਹਣਾ ਲੱਗਦਾ ਸੀ ਮੈਂ ਤੇ ਤੁਹਾਡੀ ਫੋਟੋ ਵੇਖੀ ਮੈਂ ਕਿਹਾ ਐ ਤੇ ਪਚਾਣ ਈਚ ਨੀ ਆਂਦੀ ਪੈ ਦੀਦੀ।
ਅਛਾ ਥੈਂਕਯੂ ਜੀ ਥੈਂਕਯੂ ਹੋਰ ਦੱਸੋ? ਮੇਰਾ ਕਦੋ ਸੂਟ ਤੇ ਹੈ
ਬਸ ਥੋੜੇ ਦਿਨ ਤੁਸੀਂ ਰੋਕ ਜੋ ਬਸ ਥੋੜਾ ਨਾ ਤੁਹਾਨੂੰ ਦੱਸਿਆ ਤੇ ਹੈ ਕੰਮ ਥੋੜਾ ਘ ਘੱਟ ਸੀ ਤੇ ਤੁਹਾਡਾ ਤੇ ਦੇਖੋ ਆਪਣਾ ਸਾਡਾ ਘਰ ਆਲਾ ਹੀ ਐ ਏ ਹਿਸਾਬ ਤੇ ਮੈਂ ਪਹਿਲੇ ਇਹਨਾਂ ਦੇ ਜਿਹੜੇ ਥੋੜੇ ਬਹੁਤ ਕੱੜੇ ਕੱਢਲਾ ਉਸ ਤੋਂ ਬਾਅਦ ਤੁਹਾਡਾ ਸੀਦਾਗਾਂ ਤੁਸੀਂ ਉਹ ਟੈਂਸ਼ਨ ਨਾ ਲਓ ਤੁਹਾਡਾ ਮੈਂ ਸੀਦਾਂ
ਚਲੋ ਠੀਕ ਏ ਫੇਰ ਮੈਂ ਟੈਸ਼ਨ ਨੀ ਲੈਂਦੀ ਤੁਸੀਂ ਮੇਰਾ ਫੇਰ ਸੀ ਦੋ।
ਹਾਂ ਹਾਂ ਬਿਲਕੁਲ ਜੀ ਬਿਲਕੁਲ ਤੁਸੀਂ ਇਹ ਟੈਨਸ਼ਨ ਨਾ ਲਓ ਤੁਹਾਡਾ ਕੰਮ ਆਪਾਂ ਕਰਦਾ
ਹਾਂਜੀ ਚਲੋ ਠੀਕ ਹੈ ਫੇਰ ਹੋਰ ਸੁਣਾਓ ਘਰ ਪਰਿਵਾਰ ਸਭ ਕਿੱਦਾਂ ਹੈ ਤੁਹਾਡੇ?
ਬਸ ਬਸ ਵਧੀਆ ਘਰ। ਪਰਿਵਾਰ ਸਭ ਵਧੀਆ ਤੁਸੀਂ ਤੁਹਾਡਾ ਕੀ ਹਾਲ ਚਾਲ ਏ
ਗਾ ਕੀ ਦੱਸੀ ਘ ਘਰ ਦੇ ਕੰਮ ਹੀ ਨਹੀਂ ਮੁੱਕਦੇ।
ਠੀ ਤੁਸੀਂ ਨਾਲੇ ਜੋਬ ਵੀ ਤਾਂ ਕਰਦੇ ਹੋ ਨਾ ਤਾਂ ਕਰਕੇ ਤੁਹਾਡਾ ਥੋੜਾ ਉਹਦੇ ਵੀ ਤੁਸੀਂ ਲੱਗੇ ਰਹਿੰਦੇ ਹੋ ਹਨਾ
ਹਾਂਜੀ ਹਾਂਜੀ ਬਸ ਫਿਰ ਕੀ ਕਰੀਏ ਤੁਹਾਨੂੰ ਪਤਾ ਹੀ ਹੈ ਕੰਮ ਵੀ ਜ਼ਰੂਰੀ ਏ
ਹਾਂ ਪਾਲਣਾ ਬੜਾ ਹੀ ਔਖਾ ਅੱਜ ਕੱਲ ਦੇ ਤੁਹਾਡੇ ਬੱਚੇ ਵੀ ਨੇ
ਨਈ ਬੱਚੇ ਤਾਂ ਤੰਗ ਨੀ ਕਰਦੇ ਨਹੀ ਬੱਚੇ ਤ ਉਹ ਆਪਣਾ ਉਹਨਾਂ ਨੂੰ ਦਾਦੀ ਪਾਲਦੀ ਹੈ।
ਮੈ ਵੀ ਸਾਰਾ ਹੀ ਈ ਹੁੰਦਾ ਵੱਡਿਆਂ ਦਾ ਦੇਖੋ ਵੱਡੇ ਸਿਰ ਤੇ ਹੋਣ ਬੜਾ ਸਾਰਾ ਹੁੰਦਾ ਜੇ ਹੋਰ ਸੁਣਾ, ਬਸ ਰਿਸ਼ਤਾ ਤੇ ਆਪਣਾ ਹੋ ਗਿਆ ਸੀ, ਹੁਣ ਅਸੀਂ ਦੇਖਦੇ ਹਾਂ ਵਿਆਹ ਨੀ ਅਜੇ ਕਰਾਇਆ ਤੁਹਾਨੂੰ ਤੇ ਜ਼ਰੂਰ ਬੁਲਾਵਾਂਗੇ
ਮੈ ਆਪੇ ਆਊ ਬੁਲਾਓ ਨਾ ਬੁਲਾਓ
ਨਹੀਂ ਨਹੀਂ ਦੇਖੋ ਤੁਹਾਡੇ ਬਗੈਰ ਥੋੜ੍ਹੀ, ਆਪਣਿਆਂ ਦੀ ਤਾਂ ਲੋੜ ਆਪਣੇ ਭੈਣ ਭਰਾ ਦੀ ਬੈਣਗੇ ਤੇ ਦੱਸੋ ਕੌਣ ਬਏਗਾ ਵਿਆਹ ਤੇ ਤੁਸੀਂ ਆਪ ਸਮਝਦਾਰ ਓ ਭੈਣਜੀ।
ਤਾਂ ਵੀ ਆਵਾਗੀ ਮੈਨੂੰ ਤਾਂ ਬੜਾ ਚਾ ਐ। ਤੁਹਾਡੇ ਵਿਆਹ ਦਾ
ਹਾਂਜੀ ਬਿਲਕੁਲ ਜੀ ਬਿਲਕੁਲ, ਹੋਰ ਸੁਣਾਓ ਮ ਹੋਰ ਤੁਹਾਡੇ ਘਰ ਪਰਿਵਾਰ ਸਭ ਵਧੀਆ
ਹਾਂਜੀ ਸਭ ਵਧੀਆ ਨੇ ਬਸ ਬਾਹਰ ਖੇਲਦੇ ਸੀ ਬੱਚੇ ਪਤਾ ਕੀ ਇੰਨਾ ਟਾਈਮ ਤੁਹਾਨੂੰ ਪਤਾ ਬੱਚਿਆਂ ਨੂੰ ਸਾਹਿਲ ਆਪਣਾ ਖੇਲ ਲੈਂਦਾ
ਹਾਂ ਦੇਖੋ ਉਹਨਾਂ ਨੂੰ ਵੀ ਤੇ ਟਾਈਮ ਚਾਹੀਦਾ ਨਾ ਮੇਨ ਤਾਂ ਇਹੀ ਗੱਲ ਹੈ ਨਾ ਅੱਜ ਕੱਲ ਤੁਹਾਨੂੰ ਪਤਾ ਨਹੀਂ ਨਹੀਂ ਭੈਣੀ ਜੀ ਫੋਨ ਤੇ ਕੰਮ ਤੇ ਹੀ ਲੱਗਿਆ ਵੇ
ਹਾਂ ਹੁਣ ਠੀਕ ਆ ਰਹੀ ਨਹੀਂ ਹੁਣ ਠੀਕ ਆ ਤੁਹਾਡੀ ਆਵਾਜ਼ ਪਹਿਲਾ ਮੈਨੂੰ ਲੱਗਿਆ ਦੂਰੋ ਆ ਰਹੀ
ਅੱਛਾ ਅੱਛਾ ਹੋਰ ਸੁਣਾਓ ਬਸ ਵਧੀਆ ਵਧੀਆ ਬਸ ਅੱਜ ਨਾ ਅਸੀਂ ਕੜੀ ਬਣਾਈ ਸੀ ਮੈਂ ਕਹਿਣਾ ਸੀ ਅੱਜ ਕੜੀ ਬਣਾਈ ਚੁੱਲੇ ਤੇ ਨਹੀਂ ਨਹੀਂ ਚੁੱਲੇ ਤੇ ਹਾਂ ਹਾਂ ਮੈਂ ਬਨਾਈ ਸੀ ਚੁੱਲੇ ਤੇ ਬਣਾਈ ਪਤਾ ਕੀ ਪਤਾ ਕੀ ਹਾਂਜੀ ਜੀ ਹਾਂਜੀ ਹਾਂਜੀ ਚੁੱਲੇ ਤੇ ਬਣਾਈ ਸੀ
ਤੁਸੀ ਤਾ ਬੜੇ ਕੋਡ ਨਿਕਲੇ
ਮੈਂ ਕਿਹਾ ਚੁੱਲਾ ਬਾਲਿਆ ਸੀ ਅਸੀਂ ਅੱਜ
ਆਹੋ ਮੈ ਕਿਹਾ ਤੁਸੀ ਤਾ ਬੜੇ ਐਕਸਪਟ ਹੋ
ਹਾਂਜੀ
ਤੁਸੀ ਤਾਂ ਬੜੇ ਐਕਸਪਟ ਹੋ
ਬਸ ਕੀ ਕਰੀਏ ਪਤਾ ਕੀ ਕੀ ਗੱਲ ਬਣਾਉਣੀ ਪੈਂਦੀ ਨਾ ਹੁਣ ਹਰ ਟਾਈਮ ਕੱਲ੍ਹ ਨੂੰ ਦੇਖੋ ਘਰ ਕਈ ਵਾਰ ਅਹ ਬਿਮਾਰ ਵੀ ਹੋ ਜਾਂਦਾ ਕੋਈ ਬੰਦਾ ਹਨਾ ਤੇ ਆਪਾਂ ਨੂੰ ਸਾਰੇ ਕੰਮ ਆਣੇ ਚਾਹੀਦੇ ਨੇ
ਤੁਹਾਨੂੰ
ਭੈਣਜੀ ਤੁਹਾਡੀ ਆਵਾਜ਼ ਨਹੀਂ ਆ ਰਹੀ ਤੁਸੀਂ ਥੋੜ੍ਹਾ ਜਿਹਾ ਸਾਈਡ ਹੋ ਕੇ ਗੱਲ ਕਰਲੋ ਮੈਨੂੰ ਨਾ ਬਿਲਕੁਲ ਨੀ ਆਵਾਜ਼ ਆ ਰਹੀ ਤੁਹਾਡੀ
ਮੈਂ ਵੀ ਕਦੀ ਆਵਾਂਗੀ ਫੇਰ ਕੜੀ ਖਾਣ ਠੀਕ ਹੈ ਨਾ
ਹਾਂ ਜਰੂਰ, ਤੁਸੀਂ ਹੁਣੇ ਹੀ ਆਜਾਓ ਭਾਈ ਜੀ
ਨਹੀਂ ਫਿਰ ਨਹੀਂ ਮੈਂ ਤਾਜ਼ੀ ਖਾਵਾਂਗੀ ਨਾ ਗਰਮ ਗਰਮ ਜਦੋਂ ਬਣਾਓਗੇ ਫਿਰ ਮੈਨੂੰ ਫੋਨ ਕਰਨਾ
ਹਾਂ ਤੁਸੀਂ ਇੱਕ ਕੰਮ ਕਰਨਾ ਤੁਸੀਂ ਨਾ ਬੁੱਧਵਾਰ ਆਉਣਾ ਬੁੱਧਵਾਰ ਅਸੀਂ ਫ੍ਰੀ ਆਂ ਛੁੱਟੀ ਨਹੀਂ ਨਹੀਂ ਬਿਸਤ ਬਣਾਈ ਸੀ ਜੇ ਤੁਸੀਂ ਸਿੰਧੀ ਖਾਣੀ ਹੈ ਤੁਸੀਂ ਦੱਸ ਦੋ ਤੋ ਅਸੀਂ ਸਿੰਦੀ ਬਣਾ ਲਾਂਗੇ
ਕੜੀ ਖਾਵਾਂਗੀ ਆਕੇ, ਤੇ ਫਿਰ ਮੈਨੂੰ ਸਿੰਦੀ ਖਣੀ ਤੁਹਾਡੇ ਹੱਥ ਦੀ
ਅੱਛਾ ਹਾਂ ਸਿੰਦੀ ਹਾਂ ਚਲੋ ਇੱਕ ਕੰਮ ਕਰਾਂਗੇ ਅਸੀਂ ਸਿੰਦੀ ਕੜੀ ਬਣਾ ਲਾਂਗੇਹੈ ਨਾ
ਹ
ਆਪਣਾ ਤੁਸੀਂ ਕਿਹੜੀ ਕਿਹੜੀ ਸਬਜ਼ੀਆਂ ਪਸੰਦ ਨੇ ਤੁਹਾਨੂੰ ਸਿੰਦੀ ਕੜੀ ਚ ਨਾ ਸਬਜ਼ੀਆਂ ਪੈਂਦੀਆਂ ਨੇ ਭਿੰਡੀ ਵਗੈਰਾ ਖਾ ਲੈਂਦੇ ਹੋ
ਭਿੰਡੀ ਗੋਭੀ ਘੀਆ ਪੈਂਦਾ ਮੈਨੂੰ ਲੱਗਦਾ ਗਾਜਰ ਪੈਂਦੀ ਮਟਰ ਪੈਂਦੇ ਨੇ ਨਾ ਆਲੂ ਪੈਂਦੇ ਨੇ ਨਾ ਮੈਂ ਬਜ਼ਾਰ ਹੀ ਖਾਧੀ ਸੀ ਇੱਕ ਵਾਰੀ ਮੈਂ ਸਾਡੇ ਘਰਔ ਫਰੀਜ਼ ਵਿਚ ਦੀ ਜੜੀ ਕਾਂਦੀ ਪਕੌੜੀਆਂ ਦਿਖਾਂਦੇ ਤੇ ਮੈਨੂੰ ਬੜੀ ਮੈਂ ਕੇਹਾ ਮੈਂ ਹੁਣ ਥੱਲੇ ਉਤੇ ਕਿੰਵੇਂ ਬਣਾਵਾਂ ਇਕ ਬੰਦੇ ਵਾਸਤੇ
ਹਾਂ ਇਹ ਵੀ ਗੱਲ ਸਹੀ ਹੈ ਤੁਸੀਂ ਇਹ ਕੰਮ ਕਰੋ ਭੈਣਜੀ ਤੁਸੀਂ ਨਾ ਇਸ ਇਸ ਹਫ਼ਤੇ ਤੇ ਅਸੀਂ ਬਣਾਵਾਂਗੇ ਵੀਰਵਾਰ ਜਾਂ ਬੁੱਧਵਾਰ ਤੇ ਤੁਸੀਂ ਨਾ ਆਉਣ ਤੋਂ ਪਹਿਲੇ ਮੈਨੂੰ ਫੋਨ ਜ਼ਰੂਰ ਕਰ ਲੈਣਾ
ਘਰ ਜਾਣ ਦੇ ਸੇ ਹੁਣ
ਹਾਂ ਪਤਾ ਕੀ ਮੈਂ ਤਾਂ ਕੇਹਾ ਤੁਸੀਂ ਆਪਣਾ ਆਣਾ ਅਸੀਂ ਆਪਣਾ ਸਿੰਧੀ ਕੜੀ ਬਣਾਵਾਂਗੇ ਨਾਲੇ ਥੋੜਾ ਟਾਈਮ ਪਾਸ ਹੋਜੂ ਘਰ ਇਕੱਠੇ ਬੈਠ ਜਾਗੇ ਨਾ
ਹਾਂਜੀ ਹਾਂਜੀ ਜ਼ਰੂਰ ਆਵਾਂਗੇ ਫੋਨ ਕਰਾਂਗੀ ਸੂਟ ਵੀ ਤੁਹਾਂ ਮੈਂ ਤੁਹਾਨੂੰ ਸੂਟ ਵੀ ਦੇ ਦਾਂਗੀ ਸੂਟ ਮੈਂ ਨਾ ਦੇਣਾ ਭਾਈ ਜਲਦੀ ਤੁਸੀਂ ਸੂਟ ਜਲਦੀ ਲੈ ਜਾਣਾ ਮੇਰਾ ਤੇ ਦੋ ਤਿਨ ਅੰਦਰ ਦੋ ਤਿੰਨ ਦਿਨ ਦੇ ਅੰਦਰ ਅੰਦਰ ਦੇ ਦੇਣਾ
ਅੱਛਾ ਅੱਾ
ਤੁਸੀ ਹਾ, ਮੈਂਨੂ ਐ ਸੀ ਕੀ ਚਲੋ ਮਿਲਦੇ ਕੋਈ ਵਧਿਆ ਆ ਜਾਏ ਟੇਲਰ ਤੇ ਮੈਂ ਔਧੇ ਕੋਲੋਂ ਹੀ ਕੁੜਤੀ ਤੇ ਔ ਕਰ ਲਾਂਗੇ
ਹਾਂ ਨਹੀਂ ਨਹੀਂ ਮੇਰੀ ਗੱਲ ਸੁਣੋ ਭੈਣ ਜੀ ਜਲਦੀ ਬਣਾ ਦਾਂਗੇ ਅਸੀਂ ਕੋਈ ਗੱਲ ਨੀ ਤੁਸੀਂ ਬਸ ਫਿਰ ਭੇਜ ਜ਼ਰੂਰ ਦੇਣਾ ਪਤਾ ਕੀ ਹੈ, ਅਸੀ ਤੇ ਨੀ ਆ ਪਾਵਾਂਗਾ ਮੈਂ ਸੂਟ ਲੈਣ ਜੇ ਤੁਸੀਂ ਨਾ ਵੀ ਆ ਪਾਏ ਨਾ ਤੁਸੀਂ ਕਿਸੇ ਸੂਟ ਭੇਜ ਦੇ ਨਾ ਬਾਕੀ ਸਿੰਧੀ ਘੜੀ ਖਾਣ ਤੇ ਤੁਹਾਨੂੰ ਖੁਦ ਹੀ ਆਣਾ ਪਏਗਾ
ਉਹ ਤਾਂ ਮੈਂ ਆਹਾਂ ਉਹ ਤਾਂ ਫਿਰ ਉਹ ਤਾਂ ਵੇਖੋ ਫਿਰ ਮੈਂ ਸੰਡੇ ਨੂੰ ਹੀ ਬਣਾ ਵਾਗੀ ਪ੍ਰੋਗਰਾਮ ਤੁਸੀਂ ਸੰਡੇ ਨੂੰ ਬਣਾ ਰਹੇ ਹੋਣਗੇ।
ਨਹੀਂ ਸੰਡੇ ਨੂੰ ਨਾ ਸ਼ਾਇਦ ਨਾ ਮੈਂ ਚੁਪਹਿਰਾ ਸਾਹਿਬ ਕਟਨਾ ਹੁੰਦਾ ਤੁਹਾਨੂੰ ਮੈਂ ਸੱਚੀ ਦੱਸਾਂ ਨਾ ਉਹ ਫਿਰ ਮੈਂ ਥੋੜ੍ਹਾ ਜਿਹਾ ਮੇਰੇ ਕੋਲ ਨਾ ਟਾਈਮ ਦੀ ਦਿੱਕਤ ਹੈ ਥੋੜ੍ਹੀ ਜਿਹੀ ਸੰਡੇ ਨੂੰ, ਬਾਕੀ ਦੇਖੋ ਅਗਰ ਤੁਸੀਂ ਜ਼ਿਆਦਾ ਫੋਰਸ ਕਰੋਗੇ ਤੇ ਕੋਈ ਨੀ ਫਿਰ ਇਸ ਹਫ਼ਤੇ ਰਹਿਣ ਦਾਗਾਂ ਮੈਂ ਚੁਪਹਿਰਾ ਸਾਹਿਬ।
ਨਹੀਂ ਨਹੀਂ ਨਹੀਂ ਨਹੀਂ ਤੁਸੀਂ ਮੇਰੇ ਪਿੱਛੇ ਐਵੇਂ ਨਾ ਕਰੋ ਤੁਸੀਂ ਐਵੇਂ ਕਰੋ ਫਿਰ ਮੈਂ ਤੁਹਾਡੇ ਕੋਲ ਈਵਨਿੰਗ ਟਾਈਮ ਆਵਾਂਗੀ ਖਾਣ ਵਾਸਤੇ ਕਿਉਂਕਿ ਮੈਂ ਮੇਰਾ ਔਫਿਸ ਤੋਂ ਛੁੱਟੀ ਹੋਏਗੀ ਮੈਂ ਨਾਲ ਹੀ ਤੁਹਾਡੇ ਘਰ ਆਵਾਂਗੀ ਸਿੱਧਾ
ਹਾਂ, ਇਹ ਗੱਲ ਭੈਣ ਜੀ ਤੁਸੀਂ ਬਿਲਕੁਲ ਵਧੀਆ ਕੀਤੀ। ਸੋਹਣੀ ਵਧੀਆ ਗੱਲ ਏ, ਤੁਸੀਂ ਆਓ ਹਾਂ ਬਿਲਕੁਲ।
ਪੀਵਾਂਗੇ ਇਕੱਠੇ, ਨਾਲ ਗੱਲਾਂ ਹੋ ਜਾਂਦੀਆਂ ਨਾਲੇ- ਨਾਲੇ ਉਸੇ ਮੇਰੇ ਕੋਲ ਥੋੜਾ ਫਰੀ ਟਾਈਮ ਵੀ ਹੁੰਦਾ ਹੈ।
ਅੱਛਾ ਅੱਛਾ। ਤੇ ਭੈਣ ਜੀ ਆਪਣਾ ਤੁਸੀਂ ਫਿਰ ਅਸਤਰ ਵਗੈਰਾ ਨਾਲ ਲੈ ਕੇ ਆਣਾ ਸੂਟਾਂ ਦੇ ਮੇਰੇ ਕੋਲ ਅਸਤਰ ਨੀ।
ਨਹੀਂ ਮੈਨੂੰ, ਨਹੀਂ ਮੈਨੂੰ, ਨਹੀਂ ਮੈਨੂੰ ਲੱਗਦਾ, ਮੈਨੂੰ ਲੱਗਦਾ ਪਲੇ ਨ ਸੂਟੀ ਹੀ ਸਵਾਨੇ ਜਿਹੜੇ ਤੁਹਾਡੇ ਤੋਂ ਲਏ ਸੀ।
ਅੱਛਾ ਅੱਛਾ ਅਸਤਰ ਵਾਲੇ ਸੂਟ ਨਹੀਂ ਹੈ ਤੁਹਾਡੇ ਮਤਲਬ।
ਕਿਉਂਕਿ, ਉਹਨਾਂ ਨੇ ਮੈਨੂੰ ਤਾਂ ਹੀ ਸਿੰਪਲ ਸੂਟ ਦੀ ਸਵਾਈ ਪੁੱਛੀ ਸੀ ਨਾ।
ਹਾਂ ਅੱਛਾ ਅੱਛਾ।
ਹਾਂ ਬਾਕੀ ਕੋਈ ਨੀ ਮੈੰ ਉਹ ਨੂੰ ਪੁੱਛ ਲਵਾਂਗੀ ਅਗਰ ਅਸਤਰ ਨਹੀਂ ਹੈ, ਮੈਂ ਕਵਾਂਗੀ ਅਸਤਰ ਲਿਆ ਦੋ ਨਹੀਂ ਤਾਂ, ਹਾਂ ਨਹੀਂ ਤਾਂ ਮੈਂ ਕਵਾਂਗੀ ਤੁਸੀਂ ਅਸਤਰ ਦੇ ਫਿਰ ਪੈਸੇ ਵਗੈਰਾ ਅਲੱਗ ਹੋਣਗੇ ਬਾਕੀ ਜੋ ਵੀ ਲੈਸਾਂ ਵਗੈਰਾ ਦੇ ਅਲੱਗ ਹੀ ਰੱਖਣਾ ਆਪਣੇ ਚਾਰਜ ਕੋਈ ਨਾ ਉਹ ਦੇ ਦੇਣਗੇ ਬਹੁਤ ਅੱਛੀ ਆ ਉਹ
ਅੱਛਾ -ਅੱਛਾ ਤੇ ਸਵਾਈ?
ਮੈਂ ਉਹਨਾਂ ਨੂੰ ਕੁਛ ਵੀ ਨੀ ਦਸੀ ਸਵਾਈ ਮੈਂ ਕਿਹਾ ਮੈਂ ਹਾਂਜੀ ਮੈਂ ਆਪੇ ਗੱਲ ਕਰ ਲਵਾਂਗੇ, ਚਲੋ ਫਿਰ ਮੈਂ ਨਾ ਤੁਹਾਨੂੰ ਕਰਨੀ ਆ ਬਾਅਦ ਚ ਮੈਂ ਥੋੜ੍ਹਾ ਬਾਹਰ ਆਈ ਸੀ ਹਾਂ ਠੀਕ ਹੈ ਓਕੇ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।